ਸਤਿ ਸ੍ਰੀ ਅਕਾਲ ਠੀਕ ਹੋ ਤੁਸੀਂ
ਹਾਂਜੀ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
ਬਸ ਵਧੀਆ ਅੱਜ ਕਿਵੇਂ ਫੋਨ ਕੀਤਾ ਮੈਂ ਤੁਹਾਨੂੰ ਸੋਚ ਰਹੀ ਸੀ ਫੋਨ ਕਰਾਂ ਤੁਹਾਡਾ ਹੀ ਆ ਗਿਆ
ਤਾਂ ਨਹੀਂ ਫੋਨ ਮੈਂ ਬੈਠੇ ਬੈਠੇ ਮੈਂ ਸੋਚਿਆ ਮੈਂ ਹੀ ਫੋਨ ਕਰ ਲਾਂ ਕਾਫੀ ਟਾਈਮ ਤੋਂ ਸੋਚਦੀ ਵੀ ਸੀ ਕਰਾਂ ਬਸ ਥੋੜਾ ਟਾਈਮ ਜਿਹਾ ਨਹੀਂ ਲੱਗਦਾ ਨਾ ਤਾਂ ਕਰਕੇ ਨਹੀਂ ਕਰ ਪਾਈ ਸੀ
ਮੈਨੂੰ ਵੀ ਟਾਈਮ ਨੀ ਲੱਗਿਆ ਬਸ ਵਧੀਆ ਮੈਨੂੰ ਵੀ ਟਾਈਮ ਨੀ ਲੱਗਿਆ ਸਾਡੇ ਇੱਥੇ ਨੇਬਰ ਚ ਇੱਕ ਬੱਚਾ ਹੈਗਾ ਉਹਦੀ ਆਈਜ ਇੰਨੀ ਵੀਕ ਹੋ ਗਈ ਉਹਨੂੰ
ਅੱਛਾ ਅੱਛਾ ਤੁਸੀਂ ਵੇਖਣ ਗਏ ਸੀ ਕਿ ਉਹਨੂੰ
ਹਾਂ ਤੇ ਮੈਂ ਫੋਨ ਕਰਨਾ ਸੀ ਕੱਲ ਫੇਰ ਮੈਂ ਉੱਧਰ ਚਲੀ ਗਈ ਉਹ ਬਸ ਮੋਬਾਇਲ ਸਾਰੇ ਬੱਚੇ ਮੋਬਾਇਲ ਵੇਖਦੇ ਰਹਿੰਦੇ ਨੇ ਅੱਜ ਕੱਲ੍ਹ
ਅੱਛਾ ਅੱਛਾ ਔਰ ਇਹ ਬੜਾ ਬੁਰਾ ਹਾਲ ਹੈ ਬੱਚਿਆਂ ਦਾ ਛੋਟੇ ਛੋਟੇ ਬੱਚਿਆਂ ਨੂੰ ਆਦਤ ਪੈ ਗਈ ਛੇ ਛੇ ਮਹੀਨੇ ਦੇ ਬੱਚਿਆਂ ਨੂੰ ਫੋਨ ਫੋਨ ਵਿਖਾਓ ਤਾਂ ਦ
ਫੋਨ ਵਿਖਾਓ ਤੇ ਤਾਂ ਬੱਚਾ ਰੋਟੀ ਖਾਏਗਾ ਹੁਣ ਨਾ ਬੱਚਿਆਂ ਨੂੰ ਕਾਫ਼ੀ ਜ਼ਿਆਦਾ ਆਦਤ ਸੀ ਪੈ ਗਈ ਹੈ ਫੋਨ ਦੀ ਮੋਬਾਇਲ ਫੋਨਸ ਦੀ
ਹਾਂ ਸਕੂਲ ਵੀ ਜਾਂਦੇ ਵਕਤ ਗੂਤ ਕਰਾਣੇ ਹੋਏ ਤਾਂ ਵੀ ਫੋਨ ਚਾਹੀਦਾ ਹੈ ਸਵੇਰੇ ਉੱਠਦੇ ਨਾਲ ਫ਼ੋਨ
ਹਾਂਜੀ ਸਹੀ ਗੱਲ ਪਰ ਮੈਨੂੰ ਤਾਂ ਐਵੇਂ ਲੱਗਦਾ ਹੈ ਕਿ ਬੱਚਿਆਂ ਨੂੰ ਨਾ ਟੀ ਵੀ ਜ਼ਿਆਦਾ ਬੈਟ ਹੈਗੇ ਉਹ ਨਾ ਸਾਡੇ ਇੱਥੇ ਬੱਚੇ ਹੈਗੇ ਨੇ ਮੇਰੇ ਘਰ ਤੇ ਮੈਂ ਉਹਨੂੰ ਕਹਨਿ ਆ। ਟੀਵੀ ਦੇਖ ਟੀਵੀ ਤੇ ਦੇਖੋ ਫਿਰ ਵੀ ਦੂਰ ਲੱਗੀ ਹੁੰਦੀ ਹ ਤੇ ਉਹ ਨੁਕਸਾਨ ਨਾ ਨੁਕਸਾਨ ਨਹੀਂ ਕਰਦੀ। ਨਾ ਹੀ ਆਈਜ਼ ਤੇ ਉਹਦਾ ਕੋਈ ਅਸਰ ਹੁੰਦਾ ਹਨਾ ਪਰ ਮੋਬਾਇਲ ਫੋਨ ਦਾ ਇਹ ਵੀ ਪਤਾ ਨਹੀਂ ਪਹਿਲੀ ਗੱਲ ਸਭ ਤੋਂ ਵੱਡੀ ਗੱਲ ਤੇ ਇਹ ਹੈਗੀ ਕਿ ਇੱਕ ਨਾ ਬੱਚੇ ਦੀ ਪ੍ਰਾਈਵੇਸੀ ਮਤਲਬ ਨੀ ਰਹਿੰਦੀ ਜਿਵੇਂ ਕਿ ਹੁਣ ਟੀ ਵੀ 'ਚ ਸਾਨੂੰ ਪਤਾ ਉਹ ਕੀ ਵੇਖਦਾ ਵ ਕੀ ਆ ਰਿਹਾ ਅ ਨਾਲ ਦੇ ਨਾਲ ਨੋਟਿਸ ਕਰ ਰਹੇ ਹਾਂ ਲੇਕਿਨ ਫੋਨ 'ਚ ਨਹੀਂ ਪਤਾ ਲੱਗਦਾ ਕਿਵੇਂ ਦੀ ਐਡ ਆ ਜਾਂਦੀ ਹੈ ਬੱਚੇ ਦੇ ਅਕੋਰਡਿੰਗ ਉਹ ਐਡ ਸਹੀ ਹੈ ਜਾਂ ਨਹੀਂ ਹੈ ਇਹ ਵੀ ਤੇ ਫਰਕ ਪੈਂਦਾ ਨਾ।
ਹੂੰ ਨਾਲੇ ਅੱਜ ਕੱਲ੍ਹ ਤਾਂ ਸਟੱਡੀ ਵੀ ਫੋਨ ਤੇ ਆਣ ਲੱਗੀ ਆ ਬੱਚਿਆਂ ਦਾ ਕੰਮ ਤੇ ਦੇਣਾ ਹੀ ਪੈਂਦਾ ਫੋਨ ਹੂੰ ਲੈਪ ਟੋਪ ਵੀ ਦੇਣਾ ਪੈਂਦਾ।
ਹਾਂ ਬੜੇ ਵੱਡੇ ਬੱਚਿਆਂ ਤੋਂ ਲੈਪ ਟੋਪ ਵੀ ਨਾ। ਤੇ ਅ ਲੈਪਟੋਪ ਚੱਲਦਾ ਹੁੰ ਕਹਿੰ ਕੰਮ ਨੀ ਹੁੰਦਾ ਲੈਪਟੋਪ ਦੇ ਬਿਨਾਂ ਬਸ ਉਈ ਬੱਚਿਆਂ ਨੂੰ ਆਲਸ ਆਂਦੇ ਨੋਟਿਸ ਪਣਾਂਣ ਦੇ ਹੱਥ ਨਾਲ ਲਿਖਦੇ ਨੇ ਹੁਣ ਸਾਡੇ ਟਾਈਮ ਤੇ ਅਸੀਂ ਆਪਣੇ ਹੱਥ ਨਾਲ ਲਿਖਦੇ ਥੀ ਹੱਥ ਕਾਪੀਆਂ ਬਣਾਣੀਆਂ ਹੁਣ ਇਹ ਫੋਟੋ ਕਾਪੀਆਂ ਕਰਾ ਲੈਂਦੇ ਨੇ ਫੋਟੋ ਕਾਪੀ ਵੀ ਕਰਾਂਦੇ ਸਿੱਧਾ ਫੋਟੋ ਟਾਂ ਖਿੱਚਦੇ ਨੇ ਔਰ ਬੁੱਕ 'ਚੋਂ ਪੜ੍ਹਦੇ ਨੇ।
ਹਾਂ ਹਾਂ
ਤੇ ਕਾਲਜ ਦੇ ਬੱਚੇ ਤੇ ਸਾਰੀ ਸਟੱਡੀ ਆਪਣੀ ਅੱਜ ਕਲ ਮੈਂ ਵੇਖਿਆ ਨਾ ਸਾਡੇ ਨੇੇਬਰ 'ਚ ਹੈਗੀਆਂ ਨੇ ਕੁੜੀਆਂ ਤੇ ਉਹ ਮੈਂ ਉਹਨਾਂ ਨੇ ਕਿਹਾ ਬੁੱਕ ਬੁੱਕ ਨੀ ਲਈ ਤੇ ਉਹਨਾਂ ਦਾ ਪੂਰਾ ਸਮੈਸਟਰ ਨਿਕਲ ਗਿਆ ਤੇ ਉਹਨਾਂ ਨੇ ਬੁੱਕ ਨੀ ਲਈ। ਤੇ ਕਹਿੰਦੇ ਬਈ ਨਹੀਂ ਬੁੱਕ ਲੈਣ ਦੀ ਕੀ ਲੋੜ ਏ ਅਸੀਂ ਕੀ ਕਹਿੰਦੇ ਸਾਰੀ ਬੁੱਕ ਸਾਡੇ ਕੋਲ ਈ ਬੁੱਕ ਹੈਗੀ ਹੈ ਕਿ ਫੋਨ ਤੋਂ ਮਿਲ ਜਾਂਦੀ ਹੈ ਲਾਇਬ੍ਰੇਰੀ 'ਚ ਈ ਬੁੱਕ ਇਸ਼ੂ ਕਰਦੇ ਨੇ। ਤੇ ਅਸੀਂ ਫੋਨ 'ਚੋਂ ਪੜ੍ਹਦੇ ਹਾਂ ਮੈਂ ਕਿਹਾ ਚਲੋ ਉਥੇ ਵਧੀਆ ਗੱਲ ਈ ਬੁੱਕ ਮਿਲ ਜਾਂਦੀ ਹੈ। ਪਰ ਤੁਹਾਡੀ ਆਈਜ਼ ਵੀ ਤੇ ਖ਼ਰਾਬ ਹੋ ਜਾਏਗੀ ਨਾ ਇਹਦੇ ਨਾਲ ਫੋਨ 'ਚ ਹੁਣ ਪੇ ਪਰ ਦੀ ਤਿਆਰੀ ਕਰਨਾ ਕਾਲਜ ਲੈਵਲ ਤੇ ਫ ਫੋਨ ਤੇ ਲੱਗੇ ਨੇ ਆਈਸ 'ਚ ਬਹੁਤ ਅਸਰ ਪੈਂਦਾ।
ਅੱਜ ਕੱਲ ਤਾਂ ਮਤਲਬ ਹੂੰ ਇਹੀਓ ਸਭ ਏ। ਛੋਟੇ ਛੋਟੇ ਬੱਚੇ ਵੀ ਫੋਨ ਮੰਗਦੇ ਨੇ। ਮੇਰੀ ਵੀ ਸਿਸਟਰ ਹੈਗੀ ਇੱਕ ਹਾਂਜੀ ਉਹ ਵੀ ਫੋਨ ਚਲਾਉਂਦੀ ਆ ਬਹੁਤ
ਅੱਛਾ ਕਿੰਨੇ ਸਾਲ ਦੀ ਹੈ।
ਉਹ ਚਾਰ ਸਾਲ ਦੀ ਏ।
ਹਾਂ ਵੇਖ ਲਓ ਚਾਰ ਸਾਲ ਛੋਟਾ ਅੱਜ ਕੱਲ ਤੇ ਦੋ -ਦੋ ਸਾਲ ਬੱਚਿਆਂ ਨੂੰ ਵੀ ਫੋਨ ਚਾਹੀਦਾ ਹੁੰਦਾ ਹੈ।
ਹੋਰ ਤੁ ਸੀ ਹੋਰ ਦੱਸੋ ਤੁਹਾਡੇ ਘਰ ਸਭ ਠੀਕ ਨੇ।
ਨੂੰ ਜ਼ਿਆਦਾ ਸ ਲੋਡ ਹੈਗੀ ਫੋਨ ਤੇ ਬਸ ਮੈਨੂੰ ਤਾਂ ਐਵੇਂ ਲੱਗਦਾ ਟੀ ਵੀ ਬਹੁਤ ਬੈਸਟ ਹੈਗੀ ਹੈ ਵੀ ਸਾਡੇ ਸਾਹਮਣੇ ਵੇਖਦੇ ਪੇ ਨੇ। ਕੀ ਆ ਰਿਹਾ ਕੀ ਨਹੀਂ ਆ ਰਿਹਾ ਅਗਰ ਬਏ ਚਾਂਸ ਉਹਨਾਂ ਦੇ ਅਕੋਰਡਿੰਗ ਕੁਛ ਨਹੀਂ ਆਉਂਦਾ ਕੰਟੈਂਟ ਅਸੀਂ ਚੇਂਜ ਵੀ ਕਰ ਸਕਦੇ ਹਾਂ ਪਰ ਫੋਨ ਪਤਾ ਵੀ ਨਹੀਂ ਲੱਗਦਾ ਨਾ ਫਿਰ ਹਾਂ ਫੋਨ ਤੁਹਾਨੂੰ ਪਤਾ ਸ਼ੋਰਟਸ ਆਂਦੇ ਨੇ ਓਨਾ ਚ ਕਲਾ ਵੀਡੀਓਜ਼ ਵੀ ਦੇਖੋ ਕਿਵੇਂ ਕਿਵੇਂ ਦੀ ਬਨਾ
ਹੁਣ ਹਾਂ ਹਾਂ ਸਾਡੇ ਇੱਥੇ ਤਾਂ ਇੱਕ ਛੋਟਾ ਜਿਹਾ ਹਾਂਜੀ ਹਾਂ ਸਾਡੇ ਇੱਥੇ ਨੇਬਰ ਈ ਚੇ ਹੈਗੇ ਛੋਟਾ ਜਿਹਾ ਬੇਟਾ ਹੈਗਾ ਉਹਨਾਂ ਨੇ ਫੋਨ ਦਿੱਤਾ ਹੋਨਾ ਐ ਓਨੇ ਪਤਾ ਨੀ ਕੀ ਕੀ ਦਬਾ ਤਾਂ ਉਹਨਾਂ ਦੇ ਬੈਂਕ ਅਕਾਊਂਟ ਇਚ ਹੀ ਸਾਰੇ ਪੈਸੇ ਮਤਲਬ ਓ ਹੋ ਗੇ ਖ਼ਤਮ ਮਤਲਬ ਪਤਾ ਨੀ ਉਹਨੇ ਕੀ ਕਰਤਾ ਸੀ
ਹਾਂ ਤੇ ਗਲਤੀ ਅਸੀਂ ਲਿੰਕ ਲੁੰਕ ਤੇ ਕਲਿੱਕ ਕਰ ਸੁਣਾਦੇ ਹਨਾ ਅੱਜ ਕਲ੍ਹ ਤਾਂ ਤੁਹਾਨੂੰ ਪਤਾ ਸਕੈਮ ਵੀ ਤੇ ਕਿਹੜੇ ਹੁੰਦੇ ਵੇ ਨੇ
ਹਾਂ ਬਹੁਤ ਸਕੈਮ ਹੁੰਦੇ ਨੇ ਅੱਜ ਕੱਲ੍ਹ ਤਾਂ ਮੈਂ ਤਾਂ ਆਪਣੇ ਫੋਨ ਦਾ ਨੈਟ ਔਫ ਹੀ ਰੱਖਨੀ ਆ ਹਮੇਸ਼ਾ
ਨਈ ਨਈ ਤੁਸੀਂ ਬੜਾ ਵਧੀਆ ਕਰਦੇ ਓ ਲੈਟ ਓਨ
ਕੁਛ ਵੀ ਅੋਪਨ ਕਰ ਲੈਂਦੀ ਏ ਕੁਛ ਵੀ ਲਿੰਕ ਦਬਾ ਦੇਗੀ ਕੁਛ ਵੀ ਪਤਾ ਨੀ ਕੀ ਕੀ ਕਰਦੀ ਰੇੰਦੀ ਏ
ਹਾਂ ਏਨਾਂ ਨੂੰ ਪਤਾ ਥੋੜ੍ਹੀ ਏ ਬੱਚਿਆਂ ਨੂੰ ਐ ਤੇ ਕੁੱਛ ਵੀ ਲਿੰਕ ਤੇ ਕਲਿੱਕ ਕਰਦੇ ਅੱਜ ਕੱਲ੍ਹ ਤਾਨੂੰ ਪਤਾ ਸਕੈਮ ਵੀ ਕਿੰਨੇ ਹੁੰਦੇ ਪੇ ਨੇ ਬੜੇ ਸ ਕੈਮ ਹੁੰਦੇ ਵੇ ਨੇ ਉ ਬਸ ਇੱਕ ਲਿੰਕ ਕਲੀਕ ਲਿੰਕ ਤੇ ਕਲਿੱਕ ਕਰਨ ਦੀ ਦੇਰ ਏ ਤੁਾਡਾ ਪੂਰਾ ਬੈਂਕ ਅਕਾਊਂਟ ਖਾਲੀ ਹੋ ਜਾਂਦੈ ਵੇਖਿਆ ਜੇ ਤੁਸੀਂ ਕਿੰਨੀ ਨਿਊਜ਼ ਆਦੀਆਂ ਨੇ ਹੁਣ ਪਿੱਛੇ ਕੀ ਹੋਇਆ ਮੇਰੀ ਫਰੈਂਡ ਏ ਤੇ ਉ ਮੇਰੀ ਬੜੀ ਪੱਕੀ ਸੇਹਲੀ ਹੈਗੀ ਏ ਤੇ ਉਦੇ ਨਾਲ ਐ ਹੋਇਆ ਕਿ ਉਦਾ ਨਾ ਫੋਨ ਸੀ ਤੇ ਉਦਾ ਪੂਰਾ ਦਾ ਪੂਰਾ ਫੋਨ ਈ ਹੈਕ ਹੋ ਗਿ ਮਤਲਬ ਤੁਸੀਂ ਐ ਮਨੋਗੇ ਕਿ ਉਦੇ ਫੋਨ ਦੀ ਜਿਹੜੀ ਵੀ ਫੋਟੋਜ਼ ਨੇ ਐਲਬਮ ਵਿੱਚ ਉ ਵੀ ਮਤਲਬ ਸਾਰੀ ਹੈਕ ਹੋ ਗੀ ਤੇ ਫਿਰ ਓ ਬੰਦੇ ਨੇ ਉਨੂੰ ਬਲੈਕਮੇਲ ਕੀਤਾ ਮਤਲਬ ਓਦੀ ਫੋਟੋ ਨੂੰ ਏ ਆਈ ਨਾਲ ਓ ਕਰਤਾ ਜਨਰੇਟ ਕਰਤਾ ਗਲਤ ਜੀ ਫੋਟੋਆਂ ਬਨਾ ਤੀਆਂ ਤੇ ਫੋਟੋਆਂ ਬਣਾ ਕੇ ਤੇ ਉਦੇ ਰਿਸ਼ਤੇਦਾਰਾਂ ਨੂੰ ਗਰੁੱਪ ਚ ਭੇਜਦਾ ਪੇਆ ਉਦੇ ਉਦੇ ਫੋਨ ਚ ਨਾਲ ਉੰਦੇ ਨਾਲ ਵਟਸਐਪ ਬੰਦ ਅੋ ਗਿਆ ਓ ਹੈਰਾਨ ਹੋ ਗਈ ਕਿ ਮੇਰਾ ਵਟਸਐਪ ਕਿਉਂ ਬੰਦ ਹੋ ਗਿਆ ਫੇਰ ਉਹਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਯਾ ਪੀ ਐਵੇਂ ਐਵੇਂ ਫੋਟੋ ਫਰ ਉਹਦੇ ਕੋਲ ਪੈਸੇ ਮੰਗਦਾ ਪਿਆ ਤੇ ਫਿਰ ਉਨਾਂ ਨੇ ਪੁਲਿਸ ਕੰਪਲੇਂਨ ਕਰਾਈ ਔਰ ਫੋਟੋ ਵੀ ਇੰਨੀ ਬੇਕਾ ਨਾ ਨਾ ਕਿੱਥੇ ਕਿ ਹੁਣ ਤੁਹਾਨੂੰ ਪਤਾ ਹੈ ਫਿਰ ਏਨਾ ਮੇਰੇ ਕੋ ਪੁੱਛਿਆ ਮੈਂ ਕਿਆ ਤੇ ਤੂੰ ਐਵੇਂ ਕਿਵੇਂ ਹੋ ਗਿਆ ਤੇਰੇ ਨਾਲ ਵੀ ਉਹ ਕਹਿੰਦੀ ਓਦਾ ਪੂਰਾ ਫੋਨ ਈ ਹੈਕ ਸੀ ਵਟਸੈਪ ਤੇ ਚਲੋ ਮੈਨੂੰ ਅਸੀਂ ਕਿਸੇ ਨੂੰ ਆਪਣਾ ਫੋਨ ਦਿੱ ਕੀਤਾ ਹੋਆ ਉਹਨੇ ਲੋਗਇਨ ਵਗੈਰਾ ਕੁਛ ਕੀਤਾ ਉਹਦਾ ਪੂਰਾ ਫੋਨ ਤੇ ਓ ਕਹੰਦੀ ਮੈਂ ਨਾ ਜਿਵੇਂ ਕੋਈ ਐਪ ਵਗੈਰਾ ਅਜ ਬਿਲਕੁਲ ਤੁਹਾਨੂੰ ਪਤਾ ਕੁਛ ਐਪਾਂ ਦਾ ਵੀ ਪਤਾ ਨੀ ਲੱਗਦਾ ਪਤਾ ਨੀ ਕਹਿੰਦੀ ਕੋਈ ਫੇਕ ਉਹ ਹੋਣਾ ਐ ਮਤਬ ਕੋਈ ਲੋਨ ਦਾ ਕੰਮ ਕਰਾਣਾ ਸੀ ਉਨੇ ਪਤਾ ਕੀ ਕਰਾਣਾ ਸੀ ਤੇ ਪਤਾ ਨੀ ਸਬ ਸਮਂਝ ਨਈ ਆਇਆ ਕੀ ਹੋਇਆ ਤੇ ਉਸ ਵਜ੍ਹਾ ਤੋਂ ਸਾਰਾ ਉਹਦਾ ਮਤਲਬ ਐਕਸੈਸ ਚਲਾ ਗਿਆ ਸੀ ਉਨਾਂ ਨੇ ਪੂਰਾ
ਧਿਆਨ ਨਾਲ ਚਲਾਨਾ ਪੈਂਦਾ ਕਿੱਥੇ ਗਲਤ ਟੱਚ ਨਾ ਹੋ ਜੇ ਲਿੰਕ ਤੇ ਸੋਚ ਸਮਝ ਕੇ ਬਿਲਕੁਲ ਕਰਨਾ ਪੈਂਦਾ ਸਭ ਕੁਛ
ਹਾਂਜੀ ਬਿਲਕੁਲ ਸਈ ਕਿਆ ਤੁਸੀਂ ਉਨੂੰ ਤੇ ਇੰਨੀ ਪਰਸ਼ਾਨ ਸੀ ਫ਼ਿਰ ਉਹਨਾਂ ਨੇ ਪੁਲਿਸ ਕੰਪਲੇਨ ਕਰਾਈ ਤੇ ਪੁਲਿਸ ਤੇ ਹੁਣ ਉਨਾਂ ਉਨਾਂ ਨੇ ਵੀ ਅੱਗੇ ਕਾਰਵਾਈ ਕੀਤੀ ਹੁਣ ਓਈ ਗੱਲ ਏ ਨਾ ਹੁਣ ਅਸੀਂ ਐਦੇ ਚ ਕੀ ਕੁੱਛ ਕੋਈ
ਹਾਂ ਕੋਈ ਪੁਲਿਸ ਵੀ ਕੀ ਹਾਂ ਪੁਲਿਸ ਵੀ ਇੱਕ ਹੱਦ ਤੱਕ ਈ ਕਰ ਸਕਦੀ ਹੋਰ ਓਦੇ ਕਾਰ ਥੋੜ੍ਹੀ ਨਾ ਜਾ ਕੇ ਕੁਛ ਕਰੇਗੀ ਮਤਲਬ ਉਹਚ ਜਿੰਨਾ ਹੋ ਸਕਦਾ ਓਨਾ ਹੀ ਕਰਨਗੇ ਹਾਂ ਬਿਲਕੁਲ ਸਹੀ ਕਿਆ ਤੁਸੀਂ
ਉਹਨਾਂ ਨੇ ਸਾਈਬਰ ਤੇ ਕੰਪਲੇਂਨ ਕਰਤੀ
ਅੱਛਾ!
ਤੇ ਬਈ, ਕੱਲ ਨੂੰ ਬਈ ਅਗਰ ਉਹਨਾਂ ਦਾ ਕੋਈ ਰਿਸ਼ਤੇਦਾਰ ਉਨਾਂ ਤੇ ਐਲੀਗੇਸ਼ਨ ਲਗਾਏ ਵੀ ਤੁਆਡੀ ਗਲਤੀ ਏ, ਤੋਂ ਕਿਹ ਸਕਦੇ ਨੇ, ਵੀ ਅਸੀਂ ਨਈ ਸੀ ਸਾਡਾ ਫੋਨ ਨੀ ਸੀ ਤੇ ਅਸੀਂ ਕੰਪਲੇਂਨ ਕਰਾਈ, ਮਤਲਬ ਇੱਕ ਪਰੂਫ ਹੁੰਦਾ। ਹਨਾ, ਕਿਉਂਕਿ ਉਹ ਫੋਟੋ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਕੀ ਬਲੈਕਮੇਲ ਕਰਨ ਲਈ ਕੀ ਫਿਰ ਪੁਲਿਸ ਵਾਲੇ ਨੇ ਕਿਆ ਇੱਕ ਰੁਪਇਆ ਵੀ
ਇੱਕ ਤਾਂ ਏ ਆਈ ਦੇ ਨਾ ਬੋਤ ਈ ਜ਼ਾਦਾ ਬੈਡ ਇਫੈਕਟ ਵੀ ਹੈਗੇ ਨੇ
ਹਾਂ ਨਹੀਂ ਦੇਖੋ ਗਲਤ ਯੂਜ ਕਰਦੇ ਨੇ ਤਾਂ ਬੈਡ ਇਫੈਕਟ ਨੇ ਨਾ ਅਗਰ
ਸਟੱਡੀ ਟਾਈਮ ਲਈ ਤਾ, ਬਹੁਤ ਵਧੀਆ। ਏ ਆਈ ਮਤਲਬ ਮੇਰਾ ਇੱਕ ਇਗਜ਼ਾਮ ਸੀ, ਮੈਂ ਸਾਰਾ ਏ ਆਈ ਤੋਂ ਈ ਕੀ ਤਾਂ, ਚੈਟ ਜੀਪੀਟੀ ਤੋਂ ਮੈਂ ਸਾਰਾ ਪੜ੍ਹੀ ਆਂ, ਸਭ ਕੁਛ ਓਥੇ, ਸਾਰਾ ਈ ਇਨਫੋਰਮੇਸ਼ਨ ਮਿਲਦੀਏ।
ਜਾਦਾ ਵਦੀਆ, ਸਾਰਾ ਹੋ ਜਾਂਦਾ ਇਹਦੇ ਨਾਲ, ਬਸ ਓਈ ਨਾ ਕਿ ਗਲਤ ਯੂਜ਼ ਕਰਣ ਨਾਲ ਸਾਰੇ ਦਿੱਕਤ ਇਕ ਹੈਗੀਏ, ਅਸੀ ਗਲਤ ਯੂਜ਼ ਕਰਨੇ ਆ। ਹੋਰ ਦੱਸੋ?
ਬਸ ਵਧੀਆ। ਯਾਰ, ਮੈਂ, ਹਾਂ-ਹਾਂ ਨੁਕਸਾਨ ਵੀ ਨੇ ਹਾਂਜੀ! ਹੋਰ ਦੱਸੋ?
ਹੋਰ, ਬਸ ਵਧੀਆ, ਬਸ ਮੈਂ ਤੇ ਏਈ ਵੇਖਦੀ ਵੀ ਆਂ ਬੱਚੇਆਂ ਦਾ ਵੀ ਕਿਨਾ ਹੈ ਹੈਨਾ ਬਈ, ਅਜ-ਕਲ ਇਹਨਾ ਨੂ ਵੀ ਹਰ ਚੀਜ, ਦੱਸਨੀ ਪੈਂਦੀ ਏ।
ਸਾਰਾ ਫੋਨ ਚਲਾਂਦੇ, ਮੇਰੀ ਇਕ ਜੇੜੀ ਸੀਸਟਰ ਹੈਗੀਏ, ਓ ਸਾਰਾ ਫੋਨ ਚਲਾ ਲੈਂ ਯੂ-ਟਿਊਬ ਵੀ ਚਲਾ ਲੈਂਦੀ ਏ, ਵਟਸਐਪ ਵੀ ਚਲਾ ਲੈਂਦੀ ਏ।
ਕਿਉਂਕਿ ਇਹਨਾਂ ਦੀ ਏਜ ਛੋਟੀ ਹੁੰਦੀਏ ਤੇ ਐਨਾਂ ਦਾ ਮਾਇੰਡ ਤੇ ਵੈਸੇ ਈ ਬੜੀ ਜਲਦੀ ਕਵਰ ਕਰਦੈ, ਤੇ ਹੁਨ
ਹੁਨ ਲਿੱਤੀ ਏ ਸਮਾਰਟ ਐਲ ਈ ਡੀ ਹੁਨ, ਤਾਕਿ ਓਧਰ ਵੀ ਅਸੀ ਯੂਟਊਬ ਚਲਾ ਸਕ ਹੁਨ, ਓਹਨੂ ਫੋਨ ਤੋ ਥੋੜਾ ਅਸੀ ਦੂਰ ਰਖਿਆ, ਹੁਨ ਉਨੂ ਮੈਂ ਟੀਵੀ ਏਚ ਲਗਾ ਦੇਂਨੀ ਆ ਯੂ ਟਿਯੂਬ, ਫਿਰ ਓ ਪੋਏਮਸ ਵਗੈਰਾ ਵੇਖਦੀ ਰਹਿੰਦੀ ਏ।
ਹਾਂਜੀ-ਹਾਂਜੀ, ਐ, ਤੇ ਤੂਸੀ ਬੜਾ ਵਧੀਆ ਕਰਦੇ ਓ, ਬੱਚਿਆਂ ਨੂ ਫੋਨ ਤੋਂ ਦੂਰ ਈ ਰਖਨਾ ਚਾਈਦਾ।
ਹੂੰ।
ਕਿਉਂਕਿ ਫਿਰ ਐ ਹੇਨਾ ਕਿ ਫਿਰ ਓ ਜਾਦਾ ਜਿੱਦ ਕਰੇਂਗੇ, ਹੁਨ ਬੱਚਿਆਂ ਨੂ ਇਨੀ ਗੰਦੀਆ ਸਾੰਨੁ ਈ ਲਗਾਲੋ ਅਸੀ ਵੀ ਰੀਲ ਵੇਖਨੀਆ ਤੇ ਸਾਡੇ ਦੋ ਘੰਟੇ ਐਂਵੇ ਖਰਾਬ ਹੋ ਜਾਂਦੇ ਨੇ, ਹੈਨਾ। ਇਕ ਤੋ ਬਾਦ ਮਨ ਈ ਨੀ, ਪਤਾਈ ਨੀ ਲਗਦਾ ਕਦੋ ਦੋ ਘੰਟੇ ਹੋ ਜਾਂਦੇ ਨੇ, ਮੈਂ ਕਿਆ, ਫਿਰ ਬੱਚਿਆਂ ਦਾ ਵੀ ਐਈ ਇਹਨਾਂ ਨੂ ਆਦਤ ਪੈਜੇਗੀ ਓਹਦੇ ਨਾ, ਜੀਦੀ ਗ੍ਰੋਈੰਗ ਏਜ ਹੈਗੀਏ, ਫਿਰ ਐ, ਖੇਲ ਇਹਨਾ ਦੀ ਤੇਜ ਖੇਲੋ, ਕੂੱਦੋ, ਇੰਡੋਰ
ਹਾਂ!
ਬਸ ਹੁਨ ਐਈ ਏ ਨਾ, ਹੁਣ ਤੇ ਸੂਕੂਲਾਂ'ਚ ਵੀ ਬਹੁਤ ਸਮਝਾਂਦੇ ਨੇ ਅ ਬਾਰੇ, ਬੇਟੇ ਨੂੰ ਦੇਖੋ। ਪਰ ਓਹੀ ਨਾ ਪੇਰੈਂਟਸ ਵੀ ਅੱਜ-ਕਲ ਵਰਕਿੰਗ ਨੇ, ਸਾਰੇ ਵਰਕ ਲੇਡੀ ਨੇ ਮਤਲਬ ਅਪਨਾ ਕੰਮ ਵਗੈਰਾ ਕਰਦੀਆਂ ਨੇ, ਫਿਰ ਓ ਫੋਨ ਦੇ ਦੇੰਦੀਆਂ ਨੇ ਬੱਚਿਆਂ ਨੂ ਹਾਂਜੀ, ਹਾਂ ਨਈ ਜਾ ਪਾਂਦਾ। ਹੁਣ ਅੱਜ-ਕਲ ਦੇ ਬੱਚੇ ਵੀ ਤੂੰਆਨੂ ਪਤਾ, ਫਿਰ ਜਿੱਦਾਂ ਕਿਨੀਆਂ ਕਰਦੀਆਂ ਨੇ, ਰੋਣ ਲੱਗ ਜਾਏਂਗੇ।
ਹੂੰ।
ਸਾਰੀ ਤੇ ਐ ਈ ਗਲ ਏਨਾ, ਹਾਂਜੀ। ਹੋਰ ਸੁਨਾਓ? ਤੂਸੀ ਆਨਾ ਘਰੇ, ਤੂਸੀ ਚੱਕਰ ਈ ਨਈ ਲਾਂਦੇ, ਸਾਡੇ ਘਰ। ''ਮੈਂ ਸੋਚ ਰਹੀ ਸੀ, ਮੈ ਕਿਆ ਕਾਫ਼ੀ ਟਾਈਮ ਹੋਗਿਆ, ਤੂਸੀ ਆਏ ਨੀ।
ਆਵਾਂਗੀ, ਲਗਾਵਾਂਗੀ ਚੱਕਰ, ਮੈਂ ਸੋਚ ਰਈ ਸੀ, ਜਾਨਾ ਏਨਾ ਉਸ ਸਾਈਡ ਆਵਾਂਗੀ
ਹਾਂਜੀ-ਹਾਂਜੀ ਜਰੂਰ ਆਣੈ, ਤੂਸੀ। ਘਰ ਜਰੂਰ ਆਣਾ। ਹਾਂਜੀ, ਚਲੋ ਠੀਕ ਏ, ਚੰਗਾ ਮੈਂ ਕਰ
ਠੀਕੈ ਠੀਕ